ਹੈਲੋ, ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਕੀ ਕਰ ਰਹੇ ਹੋ?
ਬਸ ਕੁਛ ਵੀ ਨੀ, ਚਾਹ ਦਾ ਟੈਮ ਹੋਇਆ ਸੀ, ਬਸ ਚਾਹ ਲੱਗੇ ਸੀ ਪੀਣ।
ਅੱਛਾ ਜੀ।
ਤੁਸੀ ਵੇਲੇ ਈ
ਜੈਸੀੇ ਪੀਲੇ ਬਸ ਵਲੈਤੀ
ਬਸ ਬਸ ਵਧੀਆ ਜੀ ਵਧੀਆ ਬੈਠੇ ਰ ਮੈਂ ਕਿਹਾ ਚਲੋ। ਭੈਣ ਜ ਨਾਲ ਗੱਲ ਕਰ ਲਾਂ ਹੋਈ ਨੀ ਕਦੋਂ ਦੀ ਗੱਲ ਬੜੇ ਦਿਨ ਹੋ ਗਏ ਆ।
ਠੀਕ ਹਾਂ ਕਾਫੀ ਦਿਨ ਹੋ ਗਏ
ਉਹ ਗਾਲ ਈ ਕਰਦੀ ਆ। ਬਸ ਵਧੀਆ ਹੋਰ ਕੀਵੈ ਦਾ ਮੌਸਮ ਰੁਕਿਆ ਨਿ ਬਾਰਿਸ਼ ਤੁਹਾਡੇ।
ਨਾ ਨਾ ਹਜੇ ਨੀ ਸੁਕਾ ਹੀ ਹੈ
ਅੱਛਾ ਜੀ ਹਾਂ ਸਾਡੇ ਧੁੱਪ ਚੜ ਗਈ ਸੀ ਦੁਪਹਿਰੋਂ ਬਾਅਦ।
ਹਾਂ ਇੱਥੇ ਵੀ ਏਦਾਂ ਹੀ ਸੀ ਵਿੱਚ ਝਾੜ ਹੋਏ ਨੇੱਰ ਬਦਲ ਲੱਗਿਆ ਹੋਏ ਨੇ।
ਹੋ ਤੁਸੀਂ ਪਹਿਲੀ ਚਾਹ। ਹੋਰ ਸੁਣਾਓ ਹਾਂਜੀ ਵਧੀਆ।
ਅੱਜ ਕੱਲ੍ਹ ਫੋਕੀ ਚਾਹ ਵੀ ਨੀ ਪੀਤੀ ਜਾਂਦੀ, ਕੁਛ ਨਾ ਕੁਛ ਚਾਹੀਦਾ ਹੁੰਦਾ ਨਾਲ।
ਉਹ ਚਾਹੀਦਾ ਕੁਛ ਨਾ ਕੁਛ ਖਾਣ ਵਾਸਤੇ।
ਬਿੱਸਕੁਟ ਨਮਕੀਨ ਕੁਛ ਨਾ ਕੁਛ ਚਾਹੀਦਾ ਹੁੰਦਾ। ਕਿ ਇਕੱਲੀ ਚਾਹ ਪੀ ਕੇ ਨੀ ਜਾਂਦੀ।
ਕੁਝ ਚਾਹੀਦਾ ਖਾਨ ਨੂੰ ਹ ਘਰ ਤਰ ਲਿਆ ਕਰੋ ਮੈਦਾ ਲਿਆ ਕੇ।
ਹੈਂ।
ਜਿਹੜਾ ਘਰ ਬੰਦਾ ਮੈਦਾ ਹੋਏ ਪਏਦਾ ਉਹਨੂੰ। ਮੈਦਾ ਘਰ ਤਲ ਕੇ ਮੈਦਾ ਗੁੰਨ ਕੇ ਉਹ ਚ ਲੂਣ ਪਾਾਲੋ ਜਵੈਨ ਪਾ ਲਵੋ। ਥੋੜਾ ਘਿਓ ਪਾ ਕੇ ਤੇ ਆਦਾ ਆਟਾ ਜਿਹਾ ਗੁੰਨ ਕੇ ਰੱਖ ਲੋ। ਫਿਰ ਉਹਦੀ ਮਠਰੀ ਵੀ ਬਣਾ ਸਕਦੇ ਤੁਸੀਂ ਮਠਰੀ
ਅੱਛਾ ਜੀ ਠੀਕ ਹੈ ਕੋਈ ਨੀ ਬਣਾਵਾਂਗੇ ਕਿਸੇ ਦਿਨ ਟਰਾਈ ਕਰਾਂਗੇ।
ਮੱਠੀਆਂ ਬਣਾ ਲਉ ਮਟਰਰੀ ਬਣਾ ਲਉ, ਉਹਦੀ ਚਾਹ ਨਾਲ ਖਾਆਲੋ ਬਹੁਤ ਸਵਾਦ ਲੱਗਦੀ।
ਆਹਾਂ ਚਲੋ ਕੋਈ ਨੀ ਬਣਾਦੇ ਆ, ਕਿਸੇ ਦਿਨ ਬਸ ਹੁਣ ਤਾਂ ਮਿਸਤਰੀ ਲਗੇ ਅੱਗੇ ਦੇ ਨਾ ਹਜੇ ਤਾਂ ਟਾਈਮ ਨੀ ਹੈਗਾ ਫ੍ਰਰੀ ਹੋ ਬਿਲਕੁਲ ਫਰ ਕਰਾਂਗੇ।
ਸਾਰੇ ਕੱਲ ਲਵੋ ਹੁਨ ਕਛ ਦੇ ਡੱਬੇ ਚ ਪਾ ਕੇ ਰੱਖਦੇਓ, ਜਿਹੇ ਖਾਣਾ ਉਸਦੇ ਕੱਢ ਲਵੋ ਚਾਹ ਨਾਲ। ਕੱਚੇਦੇ ਡੱਬੇ ਰੱਖ ਲਓ ਜਾਂ ਕੋਈ ਪਲਾਸਟਿਕ ਹੋ, ਉਹ ਚ ਰੱਖ ਲਓ ਚ ਚਬਣਾ ਜਾ ਜੇ ਹਵਾ ਚਲੇਗੀ ਤੇ ਸਲਾਬ ਜਾਣਾ ਨੂੰ।
ਠੀਕ ਆ।
ਸਾਲਬ ਜਾਣਾ।
ਹਾਂਜੀ।
ਹਾਂ ਹੋਰ ਬਸ। ਵਧੀਆ ਬਹੁਤ ਕੁਛ ਬਣ ਸਕਦਾ ਮੈਦੇ ਦਾ। ਬਾਜਰ ਲੇ ਕ ਆ ਲਿਆਉਣ ਦੀ ਲੋੜ ਨੀ ਘਰ ਹੀ ਚੀਜ਼ ਬੰਦਾ ਘਰੋਂ ਹੀ ਕਦ ਕੇ ਖਾ ਸਕਦਾ ਹੈ
ਜੌ ਹਾਂਜੀ ਹਾਂਜੀ।
ਹਜੀ ਅਸੀ ਤਾਂ ਕਦੇ ਕੁਛ ਬਣਾਉਣਾ ਨਾ ਘਰ ਹੀ ਬਣਾ ਲਈ ਦਾ। ਬਜ਼ਾਰੋਂ ਘੱਟ ਹੀ ਲਿਆਈ ਬਜਾਰੋਂ ਘੱਟ ਹੀ ਲਿਆਈ ਦੀ ਸੀ ਘਰ ਹੀ ਬਨਾ ਲਾਇਦਾ।
ਠੀਕ ਹੋਰ ਚੌਮਿਨ ਵੀ ਬਣਾ ਲੈਂਦੇ ਹਦੇ ਤੁਸੀਂ ਆ ਇੱਥੇ ਦੇ ਬੱਚੇ ਬੜੇ ਭੈੜੇ ਨੇ ਬੋਲਦੇ ਰਹਿੰਦੇ ਬੋਲਦੇ ਰਹਿੰਦੇ ਨੇ ਕਿੰਨੀ ਵਾਰ ਕਿਆ ਚੁੱਪ ਕਰ ਜਾਇਆ ਕਰੋ ਕਿਸੇ ਦਾ ਫੋਨ ਆਂਦਾ ਤੇ
ਹਾਂ ਅਸੀਂ ਬਣਾ ਲਈ ਦਾ ਘਰ ਚੋਮਿਨ ਲੈਈ ਦੇ ਆ।
ਅੱਛਾ ਈ।
ਘੱਟ ਈ ਬਾਜ਼ਾਰ ਦਾ ਘੱਟ ਈ ਖਾਈਦਾ ਅਸੀਂ- ਨਈ ਘਰ ਅਸੀਂ ਲੈ ਬਜਾਰੋਂ ਲੈ ਆਈ ਦੇ ਆ ਨਾ ਉ- ਥੋੜੇ ਹਾਫ਼ ਬੁਆਇਲ ਹੁੰਦੇ ਆ। ਹਾਫ਼ ਬੋਆਇਲ ਹੁੰਦੇ ਆ ਫਿਰ ਲਿਆ ਕੇ ਨਾ ਗਰਮ ਪਾਣੀ 'ਚ ਕੱਢ ਲਈ ਦੇ ਮਾੜਾ ਹਲਕਾ ਗਰਮ ਪਾਣੀ ਕਰਕੇ ਨਾ ਉਸ ਕੱਢ ਕੇ ਨਾ।
ਕਿੱਦਾਂ ਬਣਾਂਦੇ ਹੋ ਤੁਸੀਂ
ਅਸੀਂ ਤਾ ਕੜਾਈ ਹੀ ਤੇਲ ਪਾਓ ਪਿਆਜ, ਥੋਮ, ਅਦਰਕ ਪਾ ਲਵੋ। ਥੋਮ ਪਾਓਗੇ ਨਾ ਜਾਦਾ ਵਧੀਆ ਬਣਦਾ ਹਰੀਆਂ ਮਿਰਚਾਂ ਕੁੱਟ ਲਵੋ ਪਿਆਜ ਲੰਬੇ-ਲੰਬੇ ਚੀਰ ਲਵੋ ਉਹ ਕਰਕੇ ਉਹਨੂੰ ਲਾਲ ਕਰਕੇ ਫਿਰ ਸਬਜ਼ੀ ਜਿਹੜੀ ਪਾਣੀ ਗਾਜਰ ਪਾ ਲੋ ਵਿੱਚ ਸ਼ਿਮਲਾ ਮਿਰਚ ਪਾ ਲੋ ਬੰਦ ਗੋਭੀ ਪਾ ਲੋ ਸਬਜ਼ੀਆਂ ਜਿੰਨੀਆਂ ਜਾਦਾ ਪਾਓ ਉਨਾ ਸਵਾਦ ਬਣਦਾ। ਹਾਂ ਬੰਦ ਗੋਭੀ ਦੇ ਨਾਲ ਸ ਸ਼ਿਮਲਾ ਮਿਰਚ ਨਾਲ ਜਾਦਾ ਵਧੀਆ ਸਵਾਦ ਆਂਦਾ।
ਓ ਸਬਜ਼ੀਆਂ ਭੁੰਨ ਕੇ ਤੇ ਬਾਦ 'ਚ ਫਿਰ ਥੋੜ੍ਹਾ ਸੇਕ ਲਵਾ ਕੇ ਨਾ ਨਿਊਡਲ ਨੂੰ ਉਨੂੰ ਛਾਣਣੀ 'ਚ ਕੱਢ ਲਵੋ। ਜਿਲੇ ਉਬਾਲਣਾ ਉਸ ਤੇ ਥੋੜ੍ਹਾ ਜਿਹਾ ਲੂਣ ਪਾ ਲੈਣਾ ਥੋੜ੍ਹੀ ਜਿਹੀ ਨਮਕ ਤੇਲ ਪਾ ਲੈਣਾ ਫਿਰ ਉਹ ਨਾਲ ਚਿਪਕਦੇ ਨੀ ਹੈਗੇ ਕੱਲੇ-ਕੱਲੇ ਰੈਂਦੇ ਆ।
ਹਾਂਜੀ-ਹਾਂਜੀ
ਉਹ ਫਿਰ ਪਾ ਕੇ ਨਾ ਤੇ ਫਿਰ ਸਬਜ਼ੀਆਂ ਥੋੜ੍ਹੀਆਂ ਹਲਕੀਆਂ-ਹਲਕੀਆਂ ਗਲ ਜਣ ਤੇ ਓ ਨਿਊਡਲ-ਨਿਊਡਲ ਉਬਾਲ ਲਿਆ ਸੀ ਤਾ ਓ ਪਾਣੀ 'ਚ ਉਤਾਰ ਕੇ ਤੇ ਕੜਾਹੀ 'ਚ ਪਾ ਦਿਓ ਫਿਰ ਸੋਸ ਪਾਓ ਵਿੱਚ ਸੋਇਆ ਸੋਸ ਪਾ ਲਓ।
ਹਾਂਜੀ-ਹਾਂਜੀ
ਪਾਓ ਜੇ ਤੁਹਾਡਾ ਕੈਚਅਪ ਪਾਉਣਾ ਹੈ ਟਮਾਟੋ ਵੈਸੇ ਤੁਸੀਂ ਉਹ ਵੀ ਪਾ ਸਕਦੇ ਹੋ। ਉਹੀੳ ਘਾਰ ਹੀ ਬਣਾ ਲੋ ਬਾਜ਼ਾਰ ਤੇ ਸਮਾਨ ਹੀ ਏਡਾ ਮਹਿੰਗਾ।
ਹਾਂ
ਘਰ ਬਣਾ ਕੇ ਸਾਰੇ ਰੱਜ਼ ਕੇ ਖਾ ਲੈਂਦੇ ਆ।
ਹਾਂਜੀ
ਇਹ ਤੁਸੀਂ ਵੀ ਬਾਜ਼ਰ ਲੈਣ ਜਾਓਗੇ ਤੁਹਾਨੂੰ ਮਹਿੰਗਾ ਪਏਗਾ। ਘਰ ਕੱਠੇ ਪਤਾ ਬਣਾ ਲੈਂਦਾ।
ਹਾਂ ਘਰ ਵਧੀਆ ਰੈਂਦਾ ਬੰਦਾ ਰੱਜ ਕੇ ਖਾ ਲੈਂਦਾ ਨਾਲੇ
ਓ ਸਾਰੇ ਬੱਚੇ ਵੀ ਖੁਸ਼ ਹੋ ਜਾਂਦੇ ਆ ਨਾਲੇ
ਹੂੰ
ਆਂ
ਹੋਰ ਸੁਣਾਓ।
ਹਾਂ ਬਸ ਵਧੀਆ
ਅੱਛਾ ਤੁਆਨੂੰ ਮੈਂ ਪੁੱਛਣਾ ਹੀ ਹ ਤੁਆਨੂੰ ਪੁੱਛਣਾ ਹੀ ਮੈਂ ਤੁਸੀਂ ਹੋ ਵੇਸਣ ਦੀ ਸਬਜ਼ੀ ਬਣਾਂਦੇ ਤੁਆਨੂੰ ਆਂਦੀ ਬਣਾਣੀ। ਜਿਹੜੇ ਵੇਸਣ ਦੇ ਉਹ ਗੱਟੇ ਜਿਹੇ ਬਣਾਂਦੇ ਆ।
ਤੇ ਆਂਦੀ ਬਣਾਣੀ।
ਹਾਂ ਕਿਸ ਤਰਾਂ ਬਣਾਉਂਦੇ ਉਹ, ਮੈਂ ਉਸ ਤਰਾਂ ਬਣਾਈ ਮੇਰੇ ਕੋਲੋਂ ਨਾ ਸਹੀ ਨਹੀਂ ਬਣੇ। ਮੈਂ ਕਿਹਾ ਪੁੱਛਾਂਗੀ ਮੈਂ, ਤੁਸੀਂ ਬਣਾਉਂਦੇ ਹੋ ਨਾ ਇੱਕ ਵਾਰੀ ਤੁਹਾਡੇ ਹੱਥ ਤੇ ਖਾਧੇ ਹੀ। ਇਕ ਕੋਈ ਖਾਧੇ ਹੀ ਤੁਹਾਡੇ ਹੱਥ ਦੇ ਮੈਂ।
ਅੱਛਾ ਜੀ।
ਤੇ ਮੈਂ ਕਿਹਾ ਮੈਂ ਕਿਹਾ ਪੁੱਛਾਂਗੀ ਕਿਸ ਤਰਾਂ ਬਣਾਉਂਦੇ ਆ, ਦੱਸੋਗੇ ਮੈਨੂੰ ਕਿਸ ਤਰਾਂ ਬਣਾਉਂਦੇ ਹੋ।
ਹਾਂਜੀ ਕੋਈ ਨੀ ਦੱਸਦੀ ਹ, ਪਹਿਲੇ ਬੇਸਨ ਲੈ ਲੋ ਬੇਸਨ ਚ ਨਮਕ, ਮਿਰਚ ਜੋ ਵੀ ਪਾਣਾ ਤੁਸੀਂ ਮਿਲਾ ਕੇ ਉਹਨੂੰ ਟਾਈਟ- ਟਾਈਟ ਗੁੰਨਣਾ ਮਤਲਬ ਕਿ ਉਹਨੂੰ। ਤੁਸੀਂ ਵੈਸਨ ਜੇ ਤੁਸੀਂ ਪਿਆ ਹਾਂ। ਠੀਕ- ਠੀਕ ਮੈਂ ਕਿਹਾ ਪਾਣੀ ਚ ਉਹਨੂੰ ਉਬਾਲ ਲੇਣਾ ਫੇਰ ਉਸ ਹਿਸਾਬ ਨਾਲ ਟਾਈਟ ਹੀ ਬਣਾਉਣਾ ਉਹਨ ਫੇਰ।
ਅੱਛਾ- ਅੱਛਾ, ਕੀ-ਕੀ ਪਾਉਣਾ ਵਿੱਚ ਵੇਸ-
ਨਮਕ ਪਾਲੋ ਮਿਰਚ, ਜਵੈਨ
ਅੱਛਾ।
ਆਹ ਕੁਸ਼ਪਾਲੋ ਫੇਰ ਕੀ ਕਿਹਿੰਦੇ ਫੇਰ ਉਹ ਨਮਕ, ਜਵੈਨ ਪਾਲੋ। ਤੇ ਜੇ ਤੁਸੀਂ ਪਿਆਜ ਪਾਉਣਾ ਚਾਹੁੰਦੇ ਹੋ ਤੇ ਪਾਲੋ ਨਹੀਂ ਤਾਂ ਰਹਿਣ ਦੋ ਵੇਸਨ ਚ।
ਅੱਛਾ।
ਹਾਂਜੀ ਤੇ ਫੇਰ ਉਹਨੂੰ ਉਹ ਆਟਾ ਗੁੰਨ ਕੇ ਉਹ ਨਾ ਸਖਾ-ਸਖਾ। ਉਹਨੂੰ ਲੰਬੇ- ਲੰਬੇ ਗੋਲ ਕਰ ਲੈਣਾ ਮਤਲਬ ਕਿ,
ਅੱਛਾ- ਅੱਛਾ।
ਤੇ ਫੇਰ ਉਹਨੂੰ ਪਾਣੀ ਵਿੱਚ ਉਬ, ਹਾਂਜੀ। ਤੇ ਰੋਲ ਜਿਹੇ ਬਣਾਣੇ ਨੇ, ਤੇ ਪਾਣੀ ਵਿੱਚ ਨਮਕ ਹਲਕਾ ਜ ਨਮਕ ਪਾ ਕੇ ਉਬਾਲ ਲੈਣਾ ਉਹਨੂੰ।
ਅ ਜੇ ਉਬਾਲਾਂਗੇ ਤੇ ਉਹ ਘੋਲ ਨਾ ਜਾਣਗੇ ਪਾਣੀ ਵਿੱਚ।
ਸਖਤ ਬਣਾਉਣੇ ਨਾ ਇਸੇ ਕਰਕੇ ਸਖਤ ਬਣਾਉਣੇ ਅਸੀਂ ਉਹਨੂੰ। ਹਾਂ ਟਾਈਟ ਮਤਲਬ ਕਿ ਜਿਆਦਾ ਟਾਈਟ, ਉਹ ਪਾਣੀ ਚ ਉਗਾਉਣੇ ਫੇਰ ਸਹੀ ਰਵੇ, ਸੋਫਟ ਹੋ ਜਾਂ। ਫੇਰ ਉਹਨੂੰ ਦੋ ਗੋ ਗੜਕੇ ਆਉਂਦੇ ਤੇ ਆਪਣੇ ਦੇਖ ਲਓ ਹਿਸਾਬ ਲਾ ਕੇ ਜੇ ਜੇ ਕੋ ਜ਼ਿਆਦਾ ਗੱਲ ਜੇ ਤਾਂ ਫੇਰ ਨਾ ਕਰੋ ਮਤਲਬ ਕਿ ਆਪਣੇ ਹਿਸਾਬ ਨਾਲ ਅੰਦਾਜ਼ੇ ਨਾਲ ਦੇਖ ਲਓ ਗਲ ਦਾ- ਪਿਆ ਕਿ, ਨਹੀਂ ਗਲਦਾ ਪਿਆ ਵੇਸਨ, ਹਾਂ। ਹਾਂ ਬਸ ਹਾਂ ਕੁਛ ਦੇਖਲੋ। ਉਹਨੂੰ ਚੇ ਕਰ ਲੋ ਫੇਰ ਟਮਾਟਰ, ਪਿਆਜ ਦਿੱਤਾ ਹੈ ਜੇ। ਵੈਸੇ ਤਾਂ ਦਹੀਂ ਦਾ ਤੜਕਾ, ਜ਼ਿਆਦਾ ਵਧੀਆ ਲੱਗਦਾ ਇਹਨੂੰ।
ਅੱਛਾ।
ਹਾਂਜੀ ਟਮਾਟਰ ਨੀ ਇੰਨੇ ਵਧੀਆ ਲੱਗਦੇ, ਜਿੰਨਾ ਦਹੀਂ ਦਾ ਤੜਕਾ ਲੱਗਦਾ ਵਧੀਆ ਐਚ।
ਅੱਛਾ- ਅੱਛਾ ਦਹੀਂ ਪਾਲੋ ਐਨਾਚ।
ਫੇਰ ਉਹਨੂੰ ਕੱਢ ਕੇ ਜਿਹੜਾ ਪਾਣੀ ਅਸੀਂ ਉਬਾਲਿਆ ਹੁੰਦਾ ਨਾ, ਉਹਨੂੰ ਫੈਂਕਣਾ ਨਹੀਂ ਹੁੰਦਾ। ਉਹਦੀ ਤਰੀ ਬਣਾ ਲੈਣੀ ਮਤਲਬ ਕਿ। ਹੈਲੋ। ਹੈਲੋ। ਹੈਲੋ। ਹੈਲੋ, ਹੈਲੋ। ਹੈਲੋ। ਹੈਲੋ, ਹੈਲੋ। ਹੈਲੋ, ਹੈਲੋ।